ਸਤਿ ਸ੍ਰੀ ਅਕਾਲ ਜੀ ਹਾਂਜੀ ਹੋਰ ਠੀਕ ਹੋ- ਬਸ ਕੁਛ ਨੀ ਬਸ ਹਵਾ ਲੈ ਰਹੇ ਬਾਹਰ ਦੀ
ਅਛਾ, ਹੁਣ ਤੇ ਫੇਰ ਠੰਡਾ ਮੌਸਮ ਹੋ ਗਿਆ ਨਾ ਦੁਪਹਿਰ ਤਾਂ ਬੜੀ ਗਰਮੀ ਹੁੰਦੀ ਫੇਰ ਠੰਡਾ ਠੰਡਾ ਮੌਸਮ ਹੋ ਗਿਆ ਮੌਸਮ ਫਰਕ ਪੈ ਗਿਆ
ਹਾਂਜੀ ਥੋੜ੍ਹੀਹੁ ਵੋਕ ਕਰ ਲੈਂਦੇ ਅਸੀ
ਹਾਂ, ਹੁਣ ਤੇ ਗਰਮੀ ਸੇ ਬਾਹਰ ਨਿਕਲ ਜਾਂਦਾ ਇਸੇ ਪਜ ਚੱਲ ਜਾਂਦਾ ਬਨਦਾ ਵੋਕ ਹੋ ਜਾਂਦੀ ਥੋੜੀ ਜਿਹੀ
ਹਾਂਜੀ- ਹਾਂਜੀ, ਬਸ ਵਧੀਆ ਆਪ ਜੀ ਦਾ ਚਾਹ ਪਾਣੀ ਹੋ ਗਿਆ।
ਚਾਹ ਪਾਣੀ ਤੇ ਕਰ ਬੈਠੀ ਅਸੀ ਚਾਹ ਬਣਾਈ ਬੈਲ ਫਿਰ ਬਰਤਨ ਸਾਫ਼ ਕੀਤੇ ਨੇ ਹੁਣ ਬੈਠੇ ਅਰੈਸਟ ਕਰਦੇ ਨੇ ਨਿਤ ਨੇਮ ਦਾ ਟਾਈਮ ਹੋ ਗਿਆ ਆ ਜੋਤ ਬੱਤੀ ਕਰਾਂਗੇ ਉਹਨੂੰ ਪਾਡ ਵੂਡ ਕਰਾਂਗੇ ਨਿੱਤ ਨੇਮ ਥੋੜ੍ਹਾ ਕਰਾਂਗੇ ਤਾਂ ਨਿਤਨੇਮ ਨੂੰ ਜ਼ਰੂਰੀ ਹੈ ਨਾ ਅਜ ਕਲ ਟਾਈਮ 'ਚ
ਬਿਲਕੁਲ ਬਿਲਕੁਲ ਕਲਯੁਗ ਹੈ। ਨਾ ਕਲਯੁਗ ਕਹਿੰਦਾ ਕਿ ਤੁਸੀ ਨਾਮ ਜਪਣਾ ਨਹੀ
ਨਾਮ ਜਪਣਾ ਕਲਜੁਗ ਆ ਜਾਂ ਸਿਰ ਤੇ ਆ ਜਾਂਦਾ ਨਾ ਬ ਨਾਮ ਨਹੀ ਜਪਣਾ
ਕਹਿੰਦੇ ਸੀ ਨਾ ਗੁਰੂ ਨਾਨਕ ਦੇਵ ਜੀ ਟਾਈਮ ਤੇ ਕਲਯੁਗ ਆਇਆ ਸੀਗਾ ਉਹਨਾਂ ਨੇ ਕਿਹਾ ਤੇ
ਕਹਿੰਦੇ ਸਨ ਕੱਲਜੂਗ ਕਹਿੰਦਾ ਸੀ ਬਾਬਾ ਨੰਦ ਸਿੰਘ ਜਿਹੜੇ ਤੇਰੇ ਸਿੱਖ ਹੈਗੇ ਨਾ ਮੈਂ ਐਸਾ ਪੜ੍ਹਦਾ ਪਾ ਦਵਾਂਗਾ ਕਿ ਮਨ ਵਿਚ ਉਤਰ ਨਹੀ ਸਕਦੇ ਬਾਬਾ ਅਨੰਦ ਸਿੰਘ ਜੀ ਕਹਿੰਦੇ ਜਿਹੜੇ ਸਾਡੇ ਪ੍ਰੇਮੀ ਉਹ ਸਿੱਖ ਹੋਣਗੇ ਨਾ ਤੇ ਮੋਹਰੀਓ 'ਚ ਨਿਕਲ ਜਾਣਗੇ ਮੈਸ ਮੈਂ ਲੇਪ ਪਾ ਦਵਾਂਗਾ ਨਿਕਲ ਨਹੀ ਸਕਦੇ ਉਹ ਕਹਿੰਦੇ ਮੂਹਰੇ ' ਸਾਰੇ ਸਿੱਖ ਮੂਹਰੇ 'ਚ ਨਿਕਲ ਆਉਣਗੇ ਬਾਬਾ ਨੰਦ ਸਿੰਘ ਦੇ ਬਚਨ ਨੇ, ਤੇਰਾ ਕਲਯੁਗ ਦਾ ਪੈਰਾ ਨਹੀ ਚੱਲ ਸਕਦਾ ਨਾਨਕ ਸਾਹਿਬ ਦੇੇਖੋ ਡੀ ਭਗਤੀ ਹੋਦੀ ਏ ਅੱਠੇ ਪੈਰ ਸੁਖਮਨੀ ਸਾਹਿਬ ਪਾਰ ਲੜੀਆਂ ਲੱਗੀ ਹੋਈਆਂ ਤੇ ਤਾਂ ਨਿਤਨੇਮ ਹੁੰਦਾ ਕਲਯੁਗ ਕੋ ਵਾਸ ਹੀ ਨੀ ਕਰ ਸਕਦਾ ਉਥੇ, ਇਹਦੀ ਕਮਜ਼ੋਰੀ ਦੱਸੀ ਸੀ ਨਾ ਕਲਯੁਗ ਨੇ ਆਪਣੀ, ਫਿਰ ਜਿੱਥੇ ਸੁਖਮਨੀ ਸਾਹਿਬ ਪਾਠ ਹੋਏਗਾ ਨਾ-
ਹਾਂਜੀ, ਕਹਿੰਦੇ ਚਦਰ ਵਿਛਾ ਦਵਾਂਗਾ। ਚਦਰ ਮੋਹਰੀਆਂ ਹੋਣਗੀਆਂ ਮਤਲਬ ਤੇਰੇ ਸਿਖ ਨਿਕਲ ਜਾਣਗੇ ਉਸ ਮੋਰੀਆਂ ਚ, ਹਾਂਜੀ।
ਨਿਕਲ ਆਉਣਗੇ ਮੇਰਾ ਸਿੱਖ ਜਿੰਨਾ ਨਿੱਤਨੇਮ ਮਨ ਮੇਰਾ ਸਿੱਖ ਹੈਗੇ ਨੇ।
ਹਾਂਜੀ।
ਆਪਣਾ ਯਾਦ ਨਾਲ ਕਹਿੰਦਾ ਵੀ ਕਲ ਯੁਗ ਦੱਸ ਗਿਆ ਸੀ ਸੁਖਮਨੀ ਸਾਹਿਬ ਮੈਂ ਹੈਗਾ ਨਾ। ਜਿਹਦਾ ਨਿਤਨੇਮ ਉਥੇ ਨਹੀਂ ਮੇਰਾ ਵਾਸ ਹੋਏਗਾ, ਬਾਬਾ ਜੀ ਕਹਿੰਦੇ ਤੂੰ ਆਪਣਾ ਦੱਸ ਹੀ ਦਿੱਤਾ ਨਾ। ਬਈ ਤੇਰਾ ਨਿੱਤਨੇਮ ਤਾਂ ਹੈਗਾ ਤੇਰੇ ਸੁਖਮਨੀ ਸਾਹਿਬ। ਪਾਠ ਤੋਂ ਤੇਰੇ ਹੈਗਾ ਤੇ ਅਸੀਂ ਉਹੀ ਕਰਾਂਗੇ ਫ਼ਿਰ ਬਾਬਾ ਜੀ ਇੱਥੇ ਬਹਿਣਗੇ। ਬਾਬੇ ਲੜੀਆਂ- ਚੱਲਦੀ ਪਈ ਏ ਉੱਥੇ, ਬਸ ਸੁਖਮਨੀ ਦਾ ਪਾਠ ਹੁੰਦਾ ਹੀ ਪਿਆ ਉੱਥੇ ਤੇ। ਨਾਨਕ ਸਾਹਿਬ ਭਗਤੀ ਦਾ ਘਰ। ਕਲਯੁਗ ਆਇਆ ਸੀ ਨਾ। ਬੜੇ ਇਹਨੇ ਯਤਨ ਕੀਤੇ ਕਲਯੁਗ ਨੇ। ਕਦੀ ਬਿੱਲਾ ਬਣ ਜਾਣ, ਕੁਛ ਬਣ ਜਾਣ। ਬਾਬਾ ਜੀ ਨੂੰ ਕਿ ਬਾਬਾ ਜੀ ਦੀ ਭਗਤੀ ਭੰਗ ਕਰੀਏ। ਬਾਬਾ ਜੀ ਆਪ ਨਿਰੰਕਾਰ ਨਾਲ ਜੁੜੇ ਹੋਏ ਸਨ। ਬਾਬਾ ਜੀ ਦੀ, ਬਾਬਾ ਜੀ ਅੱਗੇ ਕੀ ਚਲੇ, ਕਿਸੇ ਦੀ ਨਹੀਂ ਚਲੀ ਬਾਬਾ ਜੀ-
ਹਾਂਜੀ, ਬਾਬਾ ਨੰਦ ਸਿੰਘ ਜੀ ਨੂੰ ਤਾਂ ਪਤਾ ਨੀ ਸੀਗਾ, ਪੈਸਾ ਹੁੰਦਾ ਕੀ ਹੈਗਾ।
ਹਾਂ।
ਕਹਿੰਦੇ ਉਹਨਾਂ ਪੋਕਿਟ ਨੀ ਸੀਗੀਆਂ ਉਹਨਾਂ ਦੇ ਜਿਹੜੇ ਨੋਰਮਲ ਗੁਰਦੁਆਰੇ ਦੇ ਪਾਈ ਹੁੰਦੇ ਨੇ ਉਹਨਾਂ ਦੇ ਪਜਾਮਿਆਂ 'ਚ ਪੋਕਟਾ ਹੁੰਦੀਆ ਨੇ ਨਾ ਕੁੜਤਿਆਂ 'ਚ ਹੁੰਦੀਆਂ ਨੇ
ਚੜਾਵਾ ਚੜਦਾ ਨਹੀ ਹੈਗਾ ਪੈਸੇ ਦਾ ਰ
ਉਹਨਾਂ ਵਿੱਚ ਚੋਲੇ 'ਚ ਕਹਿੰਦੇ ਪੈਸੇ ਦੇਖੇ ਨੀ, ਜਿਨਾ ਮਰਜ਼ੀ ਲਾਲਚ - ਘਟ ਦੇਦੋ, ਵੀ ਤੁਸੀਂ ਇਹ ਲੈਲੋ, ਤੁਸੀਂ ਉਹ ਲੈ ਲਓ, ਮੈਨੂੰ ਪਤਾ ਹੀ ਨਹੀਂ ਹੈਗਾ।
ਬਾਬਾਜੀ ਨ ਜ਼ਰਾ, ਕੁਛ ਵੀ ਨਹੀਂ ਹੈਗਾ ਸੀ।
ਹੂੰ, ਹਾਂਜੀ। ਕਹਿੰਦੇ ਨਾ ਕੋਈ ਸ਼ਕਤੀਆਂ ਖੜੀ ਹੁੰਦੀ ਸੀਆ, ਤੁਹਾਨੂੰ ਕੀ ਚਾਹੀਦਾ, ਗੱਡੀ ਚਾਹੀਦੀ, ਪੈਸਾ- ਚਾਹੀਦਾ, ਤੁਹਾਨੂੰ ਹੁਣੇ ਦੇ ਦਾਂਗੇ, ਕਹਿੰਦੇ ਸਾਨੂੰ ਪਤਾ ਹੀ ਨਹੀਂ ਸਾਨੂੰ ਰੱਬ ਤੋਂ, ਰੱਬ ਹੀ ਚਾਹੀਦਾ ਬਸ।
ਰੱਬ ਹੀ ਚਾਹੀਦਾ, ਰੱਬ ਹੀ ਮੰਗਿਆ ਬਸ। ਰੱਬ ਨੂੰ ਮੰਗਿਆ, ਸਾਨੂੰ ਕੁਝ ਨਹੀਂ ਚਾਹੀ ਸਾਨੂੰ ਤਾਂ ਰੱਬ ਚਾਹੀਦਾ, ਨਿਰੰਕਾਰ ਨੂੰ ਮੰਗਿਆ, ਕੁਛ ਨੀ ਮੰਗਿਆ, ਮੈਂ ਦੁਨੀਆਂ ਪਦਾਰਥ ਨਹੀਂ ਮੰਗੇ, ਸਾਨੂੰ ਰੱਬ ਚਾਹੀਦਾ। ਨਾਰੇ ਨਿਰੰਕਾਰ ਨੂੰ ਮੰਗਿਆ ਇਹਨਾਂ ਨੇ। ਫਿਰ ਜੈ-ਜੈਕਾਰ ਏ ਬਾਬਾ ਜੀ ਦੀ, ਹਜੇ ਜਾਕੇ ਵੇਖ- ਨਕਸਰ
ਹਾਂਜੀ, ਬਾਬਾ ਨੰਸ। ਹਾਂਜੀ, ਕਹਿੰਦੇ ਬਾਬਾ ਈਸ਼ਰ ਸਿੰਘ ਜੀ ਨੇ ਇੰਨੀ ਸੇਵਾ ਕੀਤੀ ਉਹਨਾਂ ਦੀ, ਬ, ਬੜੀ ਸੇਵਾ, ਕਹਿੰਦੇ ਓਹਨਾ ਉਹਨਾਂ ਦੇ ਮਨ ਈ ਫੁਰਨਾ ਉੱਠਦਾ ਸੀ, ਕਿ ਬਾਬਾ ਨੰਦ ਸਿੰਘ ਜੀ ਦੇ ਈਸ਼ਰ ਸਿੰਘ ਜੀ ਪਹਿਲੇ ਹੀ ਹਾਜ਼ਰ ਹੁੰਦੇ ਸੀਗੇ, ਉਹਨਾਂ ਦੀ ਸੇਵਾ ਵਿੱਚ।
ਕੀਤਾ ਸਾਨੂੰ ਤਾਂ ਲਿਆ ਕੇ ਹਾਜਰ ਹੋ ਗਏ ਸੀ, ਬਾਬਾ ਜੀ ਨੇ ਯਾਦ ਕੀਤਾ ਜਾਣੀ-ਜਾਨ ਹੋ ਗਏ ਸੀ ਨਾ, ਬਾਬਾ ਸ਼ਕਤੀ ਸੀ ਉਹਨਾਂ ਦੀ।
ਬਾਬਾ ਈਸ਼ਰ ਸਿੰਘ ਜੀ ਪਹਿਲੇ, ਬੜੇ ਹੀ ਪਿੱਛੋਂ, ਪਿੱਛ, ਪਿਛੋਕੜ ਹੀ ਬੜਾ ਅਮੀਰ
ਹਾਂ, ਨਾ ਬਾਬਾ ਜੀ ਬੜੀ ਉਹਨਾਂ ਦੀ ਹੈਗੀ ਬਾਣੀ, ਬਾਬਾ ਈਸ਼ਰ ਸਿੰਘ ਦੀ ਵੀ। ਹਾਲੇ ਵੀ ਇਹਨਾਂ ਦਾ ਗੁਰਦੁਆਰਾ ਬਣਿਆ ਵੇ, ਓਹਨਾਂ ਦੇ ਝੋ ਨਾ'ਚ, ਬਾਬਾ ਦੇ ਨਾ ਈਸ਼ਰ ਸਿੰਘ ਜੀ ਦੇ। ਹਾਲੇ ਵੀ, ਨਾ ਦੇ ਭਤੀਜੇ ਬੜਾ ਤਪ ਕਰਦੇ ਨੇ। ਗੁਰਦੁਆਰਾ ਬਣਿਆ ਪਇਆ, ਇਹਨਾਂ ਦੇ ਭਤੀਜੇ ਹੋਏ, ਇਹਨਾ ਤੇ ਓ ਲੋਗ ਹੈਗੇ ਨੇ ਵੱਡੇ ਜੇ ਨੇ, ਬੜਾ ਨਿੱਤਨੇਮ ਉਧਰ ਵੀ।
ਮੈਂ ਸੁਨਿਆ ਵੈਸੇ, ਕਹਿੰਦੇ ਬਾਬਾ ਨੰਦ ਸਿੰਘ ਜਦ ਛੋਟੇ ਸੀਗੇ ਜਿਹੜੇ ਬੱਚੇ, ਉਸ ਟਾਈਮ ਕਹਿੰਦੇ ਕੁੂਏ ਦੇ ਕੋਲ ਬਹਿਕੇ ਸੇਵਾ ਕਰਦੇ ਸੀਗੇ। ਛੋਟੀ ਉਮਰ ਵਿੱਚ ਹੀ, ਉਨ ਡਰ ਨਹੀਂ ਲੱਗਦਾ ਸੀਗਾ ਉਹਨਾਂ ਨੂੰ ਬਈ ਸਵੇਰੇ - ਤਵੇਲੇ ਹੋਣਾ ਬਹਿ ਜਾਣਾ, ਛੋਟੇ ਬੱਚੇ ਨੂੰ ਕੀ ਪ
ਕੁਛ ਨੀ ਪਤਾ ਹੁੰਦਾ, ਬੱਚਿਆਂ ਨੂੰ।
ਕਹਿੰਦੇ ਮੈਂ ਪੇੜ ਤੇ ਲਟਕ ਜਾਂਦਾ ਸੀਗਾ, ਬਈ ਗਿਰਾਂਗਾ ਨੀ ਚੇ ਗਿਰਾਂਗਾ ਬਈ, ਨੀਂਦ
ਚਿੱਲੀ ਨਾਲ ਬੰਨਕੇ ਨਿੱਤਨੇਮ ਕਰਦੇ ਸਨ, ਵੀ ਸੂੰ ਨੀਂਦਰ ਦਾ ਝੋਕਾ ਨਾ ਆਵੇ ਭੋਰੇ ਸਾਹਿਬ ਕਦੀ ਜਾਓ ਨਾ, ਤੇ ਉੱਥੇ ਵੇਖੋ ਕਿ ਕਿੰਨੀਂਆਂ'ਚ ਲੱਗੇ ਹੋਏ, ਸੀਹਾਤ ਦੱਸਦੇ ਨੇ। ਓ ਤੇ ਆਪਣੇ ਕੇਸ ਬਾਬਾ ਜੀ ਬੰਨਕੇ ਨੀ ਕਿੱਲੀਆ ਨਾਲ, ਤਾਂ ਬਾਬਾ ਜੀ ਨਿਤਨੇਮ ਕਰਦੇ ਸਨ। ਤਪੱਸਿਆ ਕਰਦੇ ਨੇ ਵੀ ਨੀਂਦਰ ਝੋਕਾ ਨਾ ਆਵੇ। ਸਾਨੂੰ ਖਿੱਚ ਪਈ ਨਾ, ਪਤਾ ਲੱਗੇਗਾ ਸਾਨੂੰ‌ ਨੀਂਦ ਆਏਗੀ।
ਹਾਂਜੀ, ਹਾਂ, ਕਿਉਂਕਿ ਤਕਲੀਫ਼ ਹੋਏਗੀ ਅਗਰ ਬਾਲ‌ ਸਾਡੇ ਖਿੱਚਦੇ ਨੇ ਨਾ, ਦਰਦ‌ ਹੁੰਦਾ।
ਹਾਂ, ਦਰਦ ਹੁੰਦਾ। ਆਪਣੇ ਕਿੰਨੇ ਨਾਲ ਵਾਲ ਬਣਦੇ ਸਨ। ਹਾਂ ਸਾਧੂ ਦੀ ਕਮਾਈ ਬੋਲਦੀ ਏ, ਕਮਾਈ ਬੋਲਦੀ ਬਾਬਾ ਜੀ ਵੇਖੋ ਤਾਂ ਸਹੀ। ਕਿੰਨੀ ਹੋਵੇਂ ਕਿੰਨੀ ਸੇਵਾ ਹੁੰਦੀ ਏ, ਕਿੰਨੀ ਹੁੰਦੀ ਏ, ਲਹਿਰਾਂ-ਬੇਂਰਾਂ ਹੋਈ ਪਈਆਂ ਜਿਸ ਤਰ੍ਹਾਂ
ਕੀਤਾ ਗੁਰੂ ਨਾਨਕ ਦੇਵ
ਪੇਂਡੂ ਸੇਵਾ ਕਰਦੇ ਨੇ, ਗਿਲਾਂ ਕਰਦੇ ਨੇ, ਉਸੇ ਬਾਬੇ ਲਹਿਰਾਂ-ਬੈਰਾ ਕੀਤੀਆਂ ਹੋਈਆਂ। ਬੜੀ ਸੇਵਾ ਕਰਦੇ ਪੇਂਡੂ ਉੱਥੇ ਦੇ।
ਹਾਂਜੀ।
ਬੜੀ ਸੰਗਤ ਹੁੰਦੀ ਏ, ਬਰਸ਼ੀ ਤੇ‌ ਜਾਓ ਨਾ, ਪੈਰ ਰੱਖਣ ਨੁੰ ਜਗ੍ਹਾ ਨਹੀਂ ਹੋਂਦੀ।
ਹਾਂਜੀ, ਉਹ ਤੋ ਹੈਹੀ ਏ, ਫਿਰ‌ ਮਤਲਬ ਇਤਨਾ ਇਤਿਹਾਸੀਕ ਸਥਾਨ ਹੈਗਾ ਕਹਿੰਦੇ ਉਧਰ ਸ਼ੇਰ ਸੀਗੇ ਦੋ, ਉਸ ਟਾਈਮ ਤੇ। ਉਹ ਸ਼ੇਰ ਨਾ ਤੰਗ ਕਰਦੇ ਸੀਗੇ ਬਾਬਾ ਜੀ ਨੇ ਉੱਥੇ ਸਟੈਚੂ ਕਰਾਤਾ ਸੀਗਾ, ਰੁਕਜੋ। ਹਲੇੇ ਤੱਕ ਜਮ ਉੱਧਰ ਹੈਗੇ ਨੇ। ਸਟੈਚੂ, ਉਹ ਨਾ ਸ਼ੀਸ਼ੇ ਜੜੇ ਪਏ ਨੇ, ਉਹਨਾਂ ਨੇ।
ਹਾਂ, ਬਾਬਾ ਜੀ ਹੈਨ ਉੱਥੇ, ਹਾਂ। ਉਹ ਜੰਗਲ ਸੀ ਨਾ ਪਹਿਲੇ, ਬਾਬੇ ਤਪਸਵੀ ਜੰਗਲ ਸੀ, ਰੂਮ ਬਣਗਿਆ ਨਾ ਬੜਾ ਵਧੀਆ। ਪਹਿਲੇ ਟਾਈਮ ਤੇ ਜੰਗਲ ਸੀ ਬਾਬਾ ਜੀ, ਬਾਬਾ ਜੀ ਉਹ ਕ੍ਹਾਂਨਿਆਂ ਦੀ ਬਣਾ ਝੋਪੜੀਆ ਬਣਾਕੇ ਤੇ ਬਾਬੇ ਤਪ ਕਰਦੇ ਹੁੰਦੇ ਸਨ। ਕ੍ਹਾੰਨੇ ਦੀਆ ਝੋਪੜੀਆ ਬਣਾਕੇ। ਤੇ ਪਹਿਲੇ ਥੋੜ੍ਹੀ ਸੀ, ਏਡਾ ਟੋਇਆ ਥੱਲੇ ਕਰਕੇ ਕਿੰਨੇ ਫੁੱਟ ਥੱਲੇ ਟੋਇਆ ਕਰਕੇ ਬਹਿੰਦੇ ਸਨ ਬਾਬਾਜੀ। ਬਈ ਸੰਗਤ ਨੂੰ ਉੱਚਾ ਸਥਾਨ ਦਿੰਦੇ ਸਨ ਬਈ ਅਸੀਂ ਸੰਗਤ ਤੋ ਨੀਵੇਂ ਬਹਿਣਾ।
ਹਾਂਜੀ-ਹਾਂਜੀ।
ਤੇ ਕਿਸੇ ਨੇ ਪੁੱਛਿਆ ਸੀ ਬਾਬਾ ਨੰਦ ਸਿੰਘ ਕੋਲ ਬਈ ਤੁਸੀਂ ਏਡੀ ਨੀਵੇਂ ਕਿਉਂ ਬਹਿੰਦੇ ਹੋ ਸੰਗਤ ਤੋ ਤੇ ਬਾਬਾ ਜੀ ਕਹਿੰਦੇ ਜਿਹਨ੍ਹਾਂ ਨੂੰ ਕੀੜੇ ਪਏ ਹੋਏ ਨਾ ਕੁੱਤਿਆਂ ਨੂੰ ਤੇ ਉਨ੍ਹਾਂ ਨੂੰ ਨੀਵੇ ਬਹਿਣਾ ਪੈਂਦਾ। ਆਪਣਿਆਂ ਖੇਡਾਂ ਦੱਸਦੇ ਸਨ ਇਹਨਾਂ ਬਾਬਾ ਜੀ ਤੇ
ਸੰਗਤ ਤੋਂ ਕਾਫ਼ੀ ਨੀਵੇ ਹੋ ਕੇ ਬਹਿੰਦੇ
ਬੜ ਨਿਵੇ ਹੋਵੈ ਸੰਗਤ ਨੂੰ ਜ਼ਿਆਦਾ ਉੱਚਾ ਸਥਾਨ ਦਿੱਤਾ ਸੀ ਬਾਬਾ ਜੀ ਨੇ। ਬਈ ਸੰਗਤ ਉੱਚੀ ਏ ਅਸੀਂ ਬੜੇ ਨੀਵੇਂ ਆ ਅਸੀ-ਅਸੀਂ। ਘਰਾਂ ਸੀ ਬਾਬਾਜੀ ਕਹਿੰਦੇ ਹੁੰਦੇ ਸਨ।
ਹਾਂਜੀ ਸੰਗਤ ਵਗ ਜਿੱਦ ਕੁਛ੍ ਕਿਸੇ ਨੂੰ ਕਹਿਣਾ ਸੰਗਤ ਕੁਛ ਹੈ ਹੀ ਨੀ ਹੈਗਾ ਸੰਗਤ ਹੀ ਰੱਬੀ ਰੂਪ ਹੈਗਾ।
ਰੱਬੀ ਰੂਪ ਏ। ਸੰਗਤ ਰੱਬੀ ਰੂਪ ਏ। ਬਾਾਬਾ ਉਹ ਤਾਂ ਜਾਣੀ-ਜਾਣ ਸਣ ਆਪ।
ਹਾਂਜੀ।
ਨਿਰੰਕਾਰ ਨਾਲ ਜੁੜੇ ਜੁੜੇ ਹੋਏ ਸਨ ਬਾਬਾ ਜੀ ਵੇਖੇ ਹੋਏ ਐਡੀ ਸ਼ਕਤੀ ਬਾਬਾਜੀ ਦੀ ਸਭ ਕੁਛ ਕਰਦੇ ਸਨ ਆਦਰ ਸਤਿਕਾਰ ਕਰਦੇ ਸਨ ਬਾਬਾ ਜੀ। ਕੋਈ ਖਾਣ ਦਾ ਨੀ ਪਾਣ ਦਾ ਨੀ ਸੀ। ਇੱਕ ਪ੍ਰਸ਼ਾਦਾ ਛੱਕਦੇ ਸਨ ਸਾਰੀ ਦਿਹਾੜੀ ਚ ਉਹ ਵੀ ਉਹ ਵੀ ਉਹ ਕਰੋਂ ਆਂਦੀ ਸੀ। ਠਠਿਆਰਾਂ ਦੇ ਘੱਰੋ ਆਂਦੀ ਸੀ ਜੇ ਕਿਰਤ ਕਮੈ ਕਰਦੇ ਉਹਨਾਂ ਦੇ ਘਰੋ ਖਾਂਦੇ ਹੱਥੋਂ‌ ਖਾਂਦੇ ਸਨ ਪ੍ਰਸ਼ਾਦਾ। ਜਿਹੜੇ ਬਈ ਉਹ ਕੰਮ‌ ਕਰਦੇ ਨੇ ਕਿਰਤ ਕਮਾਾਈ ਕਰਦੇ ਨੇ ਦਾਨੂਹਾਂ ਦੀ ਕਿਰਤ ਕਰਦੇ ਸਨ। ਵੀ ਜੇ ਕੰਮ ਕਰਦੇ ਉਹਨਾਂ ਦੇ ਹੱਥੋਂ ਤੇ ਖਾਣਾ ਅਸੀਂ।
ਹਾਂਜੀ-ਹਾਂਜੀ ਉਹਨਾਂ ਨੂੰ ਪਤਾ ਹੁੰਦਾ ਨਾ ਕਹਿੰਦੇ ਜਿਹੜੇ ਮਤਲਬ ਅਗਰ ਬੇ ਉਵੇਂ ਕਰਨਗੇ ਗ਼ਲਤ ਕੰਮਾਂ ਨਾਲੋਂ ਉਹਨਾਂ ਦੀ ਸੇਵਾ ਚੋਂ ਨਹੀਂ ਖਾਂਦੇ।
ਨਹੀ ਖਾਂਦੇ ਸਨ ਠਟਿਆਰਾਂ ਖਾਂਦੇ ਸਨ ਸੋ ਕਿਰਤ ਕਮਾਈ ਕਰਦੇ ਨਾ ਉਹਨਾਂ ਦੀ ਦਾ ਨੂੰਆ ਦੀ ਕਿਰਤਾਂ ਦਾ ਖਾਂਦੇ ਸਨ ਬਾਬਾ ਜੀ।
ਹਾਂਜੀ-ਹਾਂਜੀ।
ਪ੍ਰਸ਼ਾਦਾ-ਪ੍ਰਸ਼ਾਦਾ ਹੋ ਗਿਆ ਸਾਰੀ ਦਿਹਾੜੀ ਪ੍ਰਸ਼ਾਦਾ ਛਕਣਾ ਬਸ। ਕੁਛ ਨੀ ਖਾਣਾ ਔਰ ਇਹਨਾਂ ਨੇ ਸਾਡੇ ਬ੍ਰਹਮ ਗਿਆਨੀ ਵੀ ਵੀਹ ਸਾਲ ਸੀਤਪ ਤਪੱਸਿਆ ਕੀਤੀ ਏ। ਰੇ ਨੀ ਨੌਕਰੀ ਕੀਤੀ ਹੈ ਔਥੇ ਬੜਾ ਟੈਮ ਰੇ ਨੇ ਓੱਥੇ ਬਾਾਬਾ ਜੀ ਨਾਨਕ ਸੈਬ
ਅੱਛਾ।
ਕਾਫੀ ਟੈਮ ਵੀ ਸਾਲ ਵੀ‌ ਸਾਲ ਕਹਿਣ ਨੂੰ ਹੁੰਦੇ ਵੀ ਸਾ ਅੱਜ- ਕੱਲ੍ਹ ਦਿਹਾੜੀ ਦੋ ਜਾਈ ਨਾ ਬੰਦਾ ਬਾਹਰ ਜਾ ਤਾਂ ਮਨ ਹੋ ਜਾਂਦਾ।
ਹਾਂਜੀ।
ਹਾਂ।
ਬਿਲਕੁਲ ਰੁਕਣਾ ਹੀ ਬੜਾ ਔਖਾ ਹੋ ਜਾਂਦਾ ਕਦੀ ਤਾਂ ਕਰੋ ਆਪਾਂ ਬਾਹਰ ਨਾ ਘੁੰਮੀਏ ਬਾਹਰ ਨਾ ਵੇਖ।
ਹਾਂ ਬਹਿ-ਬਹਿ ਕੇ ਹੋ ਜਾਂਦਾ ਉਹ ਵੀਹ ਸਾਲ ਮਾਇਨਾ ਰੱਖਦਾ ਵੀਹ ਸਾਲ। ਬੜੀ ਭਗਤੀ ਕੀਤੀ ਸਾਡੇ ਬਾਬਾ ਜੀ ਨੇ ਵੀ ਗੁਰੂਆਂ ਨੇ। ਸਾਡਾ ਹੈ ਹੀ ਸਾਰਾ ਮੈਂ ਕਿਹਾ ਸਾਰਾ ਸਾਡਾ ਇੰਡੀਆ ਤੇ ਹੈ ਹੀ ਸਾਰਾ ਮੈਂ ਕਿਹਾ ਗੁਰੂਆਂ ਦਾ। ਬੜਾ ਨਿੱਤਨੇਮ ਸਾਡੇ ਇੰਡੀਆ ਚ ਤੇ ਹੋ ਸਹਿਰਾ ਚ ਹੋਰ ਸ਼ਹਿਰਾਂ ਚ ਹੈ ਨੀ ਇੱਥੇਿ ਜਿਆਦਾ ਨੇ ਸਾਡੇ ਇੰਡੀਆ ਚ ਜ਼ਿਆਦਾ ਨੇ ਐਵੇਂ
ਹਾਂਜੀ-ਹਾਂਜੀ ਕਹ ਔਈ ਤੇ ਕਹਿੰਦੇ ਨੇ ਜਿਨਾ ਅੰਮ੍ਰਿਤ ਵੇਲੇ ਜਿੰਨੇ ਮਤਲਬ ਨਾਮ ਜਪੋ ਓਨਾ ਹੀ ਫਲ ਮਿਲਦਾ। ਗੁਰੂ ਨਾਨਕ ਦੇਵ ਜੀ ਕਹਿੰਦੇੇ ਉਨ੍ਹਾਂ ਦੇ ਕੋਲ ਬੈਠੇ ਹੁੰਦੇ ਨੇ।
ਅਮ੍ਰਿਤ ਵੇਲਾ। ਸੰਭਾਲਿਆ ਨਾ‌ ਸਭ ਕੁੱਛ ਮਿਲ ਗਿਆ ਸਮਝ ਲੋ ਬੜੀ ਮਾਹਤਾ ਨੇ ਅਮ੍ਰਿਤ ਵੇਲਾ ਸੰਭਾਲਣਾ ਔਰ ਕੰ ਨਿਤਨੇਮ ਜਪਣਾ ਨਾਮ ਜਪਣਾ ਬੜਾ ਬੜਾ ਮਾਤਮ ਏ ਨਿੱਤਨੇਮ ਕਰਨਾ ਸਵੇਰੇ ਅੰਮ੍ਰਿਤ ਵੇਲੇ ਦਾ ਦਿਨੇ ਤਾਂ ਹਰ ਕੋਈ ਕਰ ਲੈ ਲੇਕਿਨ ਨਿੱਤਨੇਮ ਸੰਭਾਲ ਨਿੱਤਨ ਅੰਮ੍ਰਿਤਵੇਲਾ ਬਹੁਤ ਮੁਸ਼ਕਲ ਏ, ਕਿਸੇ-ਕਿਸੇ ਕਿਰਪਾ ਆਂਦੀ ਬਾਬਾ ਜੀ ਨੂੰ।
ਹਾਂਜੀ- ਹਾਂਜੀ।
ਸਾਰੇ ਨਹੀਂ ਐ, ਨਾਮ ਆਪ ਜਪ ਆਏ, ਜਪੇ ਸੋ ਨਾਮ, ਆਪ ਬਾਬਾ ਕੋ ਜੇ ਪਾਂਦਾ ਬੰਦਾ ਜਪਦਾ, ਅਸੀਂ ਕਿਹਾ ਅਸੀਂ ਜਪਣੇ ਆ, ਅਸੀਂ ਨੀ ਜਪ ਸਕਦੇ ਹਾਂ। ਤੇ ਬਾਬਾ ਜੀ ਆਪ ਜਪਾਂਦੇ ਨਾਮ, ਬੰਦਾ ਨੀ ਕੁੱਛ ਕਰ ਸਕਦਾ।
ਬਿਲਕੁਲ ਆਹ ਕਹਿੰਦੇ ਨਾ, ਉਹਨਾਂ ਦੇ ਮਰਜ਼ੀ ਬਿਨਾਂ ਪੱਤਾ ਵੀ ਨਹੀਂ ਹਿਲਦਾ, ਆਪਾਂ ਤੇ ਫਿਰ ਵੀ ਆਪਾਂ ਕਿਵੇਂ ਹਿਲ ਜਾਵਾਂਗੇ, ਦੇਖੋ ਇੰਨੀ ਮੌਸਮ, ਇੰਨੀ ਗਰਮੀ ਚੱਲ ਰਹੀ ਏ, ਇੰਨੀ ਗਰਮੀ ਚਰੀ ਨਹਮਾ ਸੋਰੀ ਜਿੱਥੇ ਕੌਣ ਸਾਨੂੰ, ਇੱਕ ਕਦਮ ਨੀ ਕਹਿਣਗੇ ਤੇ ਉੱਠ ਜਾ, ਆਪਾਂ ਉੱਠ ਨੀ ਸਕਦੇ।
ਨਹੀਂ ਸਮਝ ਸਕਦੇ। ਉਹ ਕਹਿੰਦੇ ਕਦਮ ਚੱਲ ਸਹੀ, ਦਸ ਕਦਮ ਆਪ ਬਾਬਾ ਹੀ ਲੈਣ ਆਂਦੇ, ਤੁਸੀਂ ਇਕ ਕਦਮ ਚੱਲੋ ਸਹੀ। ਪਾਸੇ, ਬਾਬਾ ਦਾ ਕਦਮ ਆਪ ਤੁਹਾਨੂੰ ਲੈਣ ਆਂਦੇ ਨੇ।
ਉਹ ਸਾਨੂੰ ਚਲਾਂਦੇ ਨੇ, ਆਪਾਂ ਚੱਲਦੇ ਆ, ਉਹ ਕਹਿੰਦੇ ਬਹਿ ਜਾ ਬਹਿ ਜਾ, ਕਹਿਣਗੇ ਖਾਣਗੇ ਤੇ ਆਪਾਂ ਖਾਵਾਂਗੇ ਫੇਰ। ਜੇ ਕਠਪੁਤਲੀਆਂ ਨੀ ਹੁੰਦੀਆਂ। ਕਠਪੁਤਲੀਆਂ ਜਿਵੇਂ ਚਲਦੀਆਂ ਨੇ ਡੋਰਾਂ ਨਾਲ, ਕੋਈ ਬੰਦਾ ਚਲਾਂਦਾ, ਉਵੇਂ ਰੱਬ ਸਾਨੂੰ ਕਠ
ਹਾਂ ਕਠਪੁਤਲੀ ਤਾਂ ਨੀ ਵੈਸੇ ਰੱਬ ਦੀ, ਬਾਬਾ ਜੀ ਦਿੱਤੇ ਸੰਚ ਲਾਂ ਠੀਕ ਦਿੱਤੇ ਫੈ ਚੱਲਦਾ ਪਿਆ ਸਾਂਹ ਅਸੀਂ, ਬੋਲਦੇ ਪਏ ਆਂ ਅਸੀਂ।
ਹਾਂਜੀ।
ਵੀ ਸਾਡਾ ਸਰੀਰ ਬੰਦ ਹੋਏ, ਪਤਾ ਨਾ ਲੱਗੇ।
ਹਾਂਜੀ, ਉਹ ਸ਼ਬਦ ਤੇ ਬਣਿਆ, ਸਤਿਗੁਰ ਮੈਂ ਤੇਰੀ ਪਤੰਗ ਹਵਾ ਵਿੱਚ ਉੱਡਦੀ ਜਾਵਾਂਗੀ, ਸਾਈਆਂ ਡੋਰ ਹੱਥੋਂ ਛੱਡੀ ਨਾ। ਮੈਂ ਕੱਟੀ ਜਾਵਾਂਗੀ, ਇਹ ਰੀਐਲਟੀ ਸ਼ਬਦ ਹੈਗੇ ਨੇ।
ਹਾਂ, ਬਹੁ ਸ਼ਬਦ ਏ।
ਹਾਂਜੀ- ਹਾਂਜੀ, ਵੀ ਡੋਰ ਉਹਨਾਂ ਦੇ ਫੜੀ ਹੋਈ ਆ, ਅਗਰ ਛੱਡੇਗਾ ਤੇ ਮੈਂ ਕ ਗਿਰ ਜਾਂਵਾਂਗੀ ਥੱਲੇ। ਹਾਂਜੀ, ਬਿਲਕੁਲ- ਬਿਲਕੁਲ। ਇਹ ਤੇ ਰੱਬ ਕਹਿ ਰਾ ਪਤਾਲਾ ਪਤਾਲ, ਲੱਖ ਅਗਾਸ। ਅ ਦੱਸ ਕਿੰਨੀ ਦੁਨੀਆਂ ਐ ਰੱਬ ਵਿੱਚ, ਠੀਕ ਐ। ਸਾਨੂੰ ਪਤਾ ਹੀ ਨਹੀਂ ਹੈਗਾ, ਸਾਡੇ ਨਿੱਤਰ ਨੀਚੇ ਧ ਧ
ਧਰਤੀ ਨੀਚੇ ਹੀ ਸਾਰਿਆਂ ਨੂੰ ਸਮਾਇਆ ਹੋਇਆ। ਲੱਖਾਂ ਆਗਾਂਹਾਂ, ਲੱਖ ਪਾਤਾਲਾਂ।
ਹਾਂਜੀ, ਜੀਵ-ਜੰਤੂ ਨੇ, ਪਹਾੜ ਨੇ, ਇਸ ਸਾਰੇ ਹੀ ਮਤਲਬ ਸਾਹ ਲੈਂਦੇ ਨੇ, ਇਹ ਸਾਰੇ ਜੂਨਾਂ ਚ ਪਏ ਹੋਏ ਨੇ, ਇਹ ਜੂਨਾਂ
ਕੁਦਰਤ ਦੇ ਖੇਲ ਨੇ, ਦੇਖ ਲੋ ਸਭ।
ਹਾਂਜੀ।
ਮਹਾਨ ਹੈ ਨਾ, ਹੈ ਨਾ ਕੁਦਰਤ। ਵੇਲੋ ਗਰਮੀ ਨਾਲ ਗਰਮੀ ਹੋ ਜਾਂਦੀ ਏ, ਸਰਦੀ ਤਾਂ ਕਣ- ਕਣ ਸਰਦੀ ਹੋ ਜਾਂਦੀ ਰ ਗਰਮੀ ਦੇਖਲੋ ਇੰਨੀ ਹੁੰਦੀ ਐ, ਕਿ ਬੰਦਾ ਕਿੰਨਾ ਹਾਏ ਕਰਦਾ ਹਾਏ ਗਰਮੀ, ਹਾਏ ਗਰਮੀ। ਔਰ ਸਰਦੀ ਵੀ ਇੰਨੀ ਹੁੰਦੀ ਏ, ਕਣ- ਕਣ ਚ ਸਰਦੀ ਹੋ ਜਾਂਦੀ ਐ, ਜੀਵ- ਜੰਤੂ ਮੇਰਾ ਛੁੱਕ ਸੁੱਕੇ ਪਏ ਆ, ਜਿਹੜੀ ਸਰਦੀ ਪੈਂਦੀ ਐ, ਜੀਵ- ਜੰਤੂ ਤੇ ਵੇਲਾ ਖੁੱਡਿਆਂ ਚ ਵੜ ਕੇ ਬਹਿ ਜਾਂਦੇ ਐ, ਗਰਮੀ ਬਾਹਰ ਨਿਕਲ ਆਂਦੇ ਹੈ ਨਾ, ਹੈ ਨਾ।
ਕੀੜੇ- ਮਕੌੜੇ, ਪਤੰਗ ਮੈਂਡੇ
ਪਤੰਗਾ ਵੇਖਲੋ, ਵੇਖਲੋ ਕੁਦਰਤ ਹੈ ਨਾ, ਵੇਖੋ ਕਮਾਲ। ਕੁਦਰਤ ਹੈ ਤਾਂਈ ਹੈ ਨਾ, ਦੋ ਲੋਕੀ ਕਹਿੰਦੇ ਰੱਬ ਨੀ, ਰੱਬ ਕਿਉਂ ਨੀ ਹੈਗਾ, ਰੱਬ ਤੇ ਬੈਠਾ ਹੋਇਆ।
ਕਹਿੰਦੇ ਉਹਨਾਂ ਨੂੰ ਵੀ ਰੱਬ ਦੇਖੋ ਰੋਟੀ ਜਾਂਦਾ ਹੈਗਾ ਵੇ, ਕਿਵੇਂ ਦਿੰਦਾ ਵੇ ਅੰਦਰ- ਅੰਦਰ ਅੰਦਰ ਬੈਠੇ ਨੇ।
ਅੰਦਰ ਬੈਠੇ ਪੱਥਰਾਂ ਦੇ ਜੀਅ ਜੰਤ, ਉਹਨਾਂ ਪੱਥਰ ਬੈਠੇ ਬੈਠਿਆਂ ਨੂੰ ਵੀ, ਜੰਤ ਵੇਲਾ ਉਹ ਵੇਲਾ ਉਹ ਨਾ ਰੱਬ ਸ ਰੋਜ਼ੀ ਰੋਟੀ ਦਿੰਦਾ ਵੇ, ਸਭ ਦੇ ਬਾਬੇ ਨੇ ਬਣਾਇਆ ਏ। ਅੰਜਰ ਬਣਾਏ ਨੇ ਬਾਬਾ ਜੀ ਨੇ, ਕਿਰਤ ਕਰੋ ਖਾਓ।
ਬਿਲਕੁਲ-ਬਿਲਕੁਲ, ਕੀ ਐਤ ਕਰੋ ਭਾਂਡੇ ਚ
ਵੰਡ ਛਕੋ ਨਾਮ ਜਪੋ ਆਪਣੇ ਕਿਰਤ ਕਰੋ ਕਿਰਤ ਕਰਕੇ ਖਾਓ ਵੰਡ ਛਪ ਕੇ ਖਾਓ।
ਹਾਂਜੀ
ਕਿਰਤ ਕਰੋ ਆ ਬਾਬੇ ਦੀ ਨਾਮ ਜਪੋ। ਕਿਰਤ ਕਰੋ ਹਾਂ ਬਸ।
ਚਲੋ ਹੁਣ ਕਾਫ਼ੀ। ਟਾਈਮ ਤੁਹਾਡਾ ਵੇਸਟ ਕਰ ਲਿਆ ਆਪਾਂ ਗੱਲਾਂ ਗੱਲਾਂ ਚ। ਚੱਲ ਤੁਸੀਂ ਦੇਵ ਫਾਟ ਦੀ ਸੇਵਾ ਕਹਿ ਰਹੇ ਸੀ ਦੇਣੀ ਹੈ। ਆਪਾਂ ਵੀ ਜਾਈ ਦਰਸ਼ਨ ਮੇਲੇ ਕਰਾਈਏ ਗੁਰੂ ਸਾਹਿਬ ਜੀ ਦੇ ਕੋਲ ਹਾਂਜੀ ਠੀਕ ਹੈ ਅੱਛਾ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਠੀਕ ਹੈ।
ਹਾਂਜੀ